ਹੈਲੋ ਹਾਂਜੀ ਵਧੀਆ ਜੀ ਤੁਸੀਂ ਸੁਣਾਓ
ਵਧੀਆ ਹੋਰ ਕੀ ਕਰ ਰਹੇ ਆ
ਬੈਠੇ ਹੋਏ ਸੀ ਬਸ ਚਾਹ ਪਾਣੀ ਪੀਤਾ
ਅੱਛਾ ਅੱਛਾ ਹੋਰ ਰੋਟੀ ਪਾਣੀ ਖਾ ਲਿਆ
ਹਾਂਜੀ ਰੋਟੀ ਪਾਣੀ ਖਾ ਲਿਆ ਜੀ ਤੁਸੀਂ ਸੁਣਾਓ
ਹਾਂ ਮੈਂ ਵੀ ਖਾ ਲਿਆ ਹੋਰ ਕੀ ਸ਼ਡਿਊਲ ਰਹਿੰਦਾ ਤੁਹਾਡੇ ਪੂਰੇ ਦਿਨ ਦਾ
ਸਾਡਾ ਹੈ ਜੀ ਸਵੇਰੇ ਉੱਠ ਜਾਂਦੇ ਹਾਂ
ਅੱਛਾ।
ਤੇ ਚਾਹ ਪਾਣੀ ਪੀ ਕੇ
ਅੱਛਾ-ਅੱਛਾ।
ਫਿਰ ਹੁਣ ਦੁਪਹਿਰ ਦੇਖਨੇ ਆ
ਅੱਛਾ ਅੱਛਾ ਨਹੀ ਗੁਰਬਾਣੀ ਵਗੈਰਾ ਨੀ ਪੜਦੇ ਅੰਮ੍ਰਿਤ ਵੇਲੇ ਉੱਠ ਕੇ
ਬਾਣੀ ਇਕ ਅੱਧੀ ਕਾਰੀ ਪੜੀ ਜਾ ਰੀ ਏ ਪਤਾ ਨੀ ਕਿਉ ਲੇਟ ਹੋਈ ਜਾ ਰਹਿ ਇੰਨੇ ਦਿਨ ਹੋ ਗਏ ਨੇ
ਅੱਛਾ।
ਹੋਰ ਛੇ ਵਜੇ ਉੱਠੀ ਦਾ ਇੰਨੀ ਲੇਟ
ਹੂ,,,
ਹਾਂ ਔਹ ਤਾਂ ਕੋਈ ਗੱਲ ਨੀ ਸਾਡੇ ਤੋਂ ਆਪ ਨਹੀਂ ਉਠਿਆ ਜਾਂਦਾ ਆਪਾਂ ਤਾਂ ਬਾਰਾਂ ਵਜੇ ਉੱਠਣੇ ਆ
ਹਾਂਜੀ
ਹੂ,,, ਹੋਰ ਸੁਣਾਓ ਘਰ ਸਭ ਵਧੀਆ ਹੋਰ
ਹੋਰ ਸਭ ਵਧੀਆ ਇੱਕ ਨੰਬਰ
ਉਹ ਥੋੜਾ ਐਕਟਿਵ ਹੋ ਕੇ ਗੱਲ ਕਰੋ ਥੋੜਾ ਇੰਟਰਸਟ ਵੀ ਆਵੇ ਸੁਣਨ ਚ ਕਰਨ ਚ
ਹਾਂਜੀ, ਹਾਂਜੀ,
ਹੋਰ ਫਾਸਟ ਫੂਡ ਵਗੈਰਾ, ਤਾਂ ਨੀ ਖਾਂਦੇ ਤੁਸੀਂ ਹਨਾ।
ਹਾਂਜੀ, ਕੋਲੇਜ-ਕੂਲੇਜ ਜਾ ਰਹੇ ਨੇ,
ਕੋਲੇਜ ਤਾਂ ਹਜੇ ਮਤਲਬ ਕੀ ਕਹਿੰਦੇ ਐ ਪੇਪਰ ਦਿੱਤੇ ਐ। ਤੇ ਹਜੇ ਅਗ ਅਗਸਤ ਚ ਸ਼ਾਇਦ ਕਲਾਸਾਂ ਸਟਾਰਟ ਹੋਣਗੀਆਂ, ਫੇਰ ਈ ਵੇਖ
ਅੱਛਾ ਜੀ।
ਹਾਂਜੀ,
ਹੋਰ
ਹੋਰ ਵਧੀਆ ਤੁਸੀਂ ਸੁਣਾਓ? ਫਾਸਟ ਫੂਡ ਵਗੈਰਾ ਖਾਂਦੇ।
ਔਰ ਸਕੂਲ ਖੁਲ੍ਹ ਗਏ ਨੇ?
ਹਾਂਜੀ ਸਕੂਲ ਨਹੀਂ ਬੱਚਿਆਂ ਦੇ ਤਾਂ ਖੁਲ੍ਹ ਈ ਗਏ ਨੇ, ਪਰ ਆਪਾਂ ਤਾਂ ਫੇਰ ਕੋਲਜ ਵਾਲੇ ਬੱਚੇ ਆਣਾ।
ਹਾਂਜੀ-ਹਾਂਜੀ, ਪੇਪਰ-ਪੂਪਰ ਦੇ ਰਹੇ ਔ ਨਹੀਂ,
ਪੇਪਰ ਹਾਂ ਹੁਣੇ ਦੱਸਿਆ। ਕਿਹਾ ਤਾਂ ਤੁਹਾਨੂੰ ਪਿੱਛੇ ਪੇਪਰ ਦਿੱਤੇ ਹਜੇ ਮਈ 'ਚ
ਜਲਦੀ ਨੀ ਹੋਂਦੇ ਪੇਪਰ ਜਲਦੀ ਨੀ ਆਂਦੇ ਪੇਪਰ ਏਕ ਦੋ ਮਹੀਨੇ ਬਾਅਦ
ਨਹੀਂ ਨਹੀਂ ਛੇ ਮਹੀਨੇ ਦਾ ਗੈਪ ਹੁੰਦਾ ਛੇ ਸੱਤ ਮਹੀਨਿਆਂ ਦਾ ਜਾਂ ਯਾ ਪੰਜ ਮਹੀਨਿਆਂ ਦਾ
ਨਿਆਣਿਆਂ ਦਾ ਤੇ ਜਲਦੀ ਹੋ ਜਾਂਦੇ ਨੇ ਪੇਪਰ ਨਿਆਣਿਆ ਦੇ ਉਨ ਯੂਨਿਟੈਸਟ ਹੈਗੇ ਨੇ ਜੁਲਾਈ ਚ
ਟੈਸਟ ਵਗੈਰਾ ਹੋ ਗਏ ਸਾਲ ਦੇ ਫਿਰ ਅ ਸਾਡੇ ਤਾਂ ਫਿਰ ਇੱਕੋ ਵਾਰੀ ਪੇਪਰ ਹੁੰਦੇ ਨਾ
ਅਟੈਡਸ ਅੱਟੂਡਸ ਦਿੱਕਤ ਹੈਗੀ ਨਹੀਂ
ਨਹੀ ਨਹੀਂ ਦਿੱਕਤ ਨੀ ਹੁੰਦੀ ਅਟੈਂਡਸ ਵਗੈਰਾ ਦੀ ਗੱਲ ਹੋਈ ਦੀ ਏ ਨਾ ਮੈਡਮ ਐਚ ਔਡੀ ਨਾਲ
ਅੱਛਾ ਜੀ ਪੋਚ ਹੈਗੀ ਏ ਤੁਹਾਡੀ ਬੜੀ
ਹਮ ਪਹੁੰਚ ਤਾਂ ਬੜੀ ਐ
ਹਾਂਜੀ ਹਾਂਜੀ ਹੋਰ ਦੱਸੋ
ਹੋਰ ਵਧੀਆ ਤੁਸੀਂ ਸੁਣਾਓ ਕੀ ਬਣਾਇਆ ਅੱਜ
ਅਜੇ ਸਬਜ਼ੀ ਬਣ ਰਈ ਏ ਦੇਖਦੇ ਪਏ ਆਹ
ਅੱਛਾ ਕੀ ਖਾਧਾ ਅਜ ਫਿਰ ਨਾਸ਼ਤੇ ਚ
ਹਾਂਜੀ
ਮੈਂ ਕਿਹਾ ਕੀ ਖਾਧਾ ਨਾਸ਼ਤੇ ਚ, ਚਾਰ ਰੋਟੀਆਂ, ਦੇ ਕੀ ਸਬਜ਼ੀ ਕੀ ਖਾਧੀ।
ਸਬ ਸਬਜ਼ੀ ਜੋ ਮਰਜ਼ੀ ਮਿਲ ਜੇ, ਚਾਰ ਮਿਲ ਜਏ।
ਅੱਛਾ, ਫਕਰਾਂ ਦੀ ਫਕੀਰੀ ਹੈ, ਇਹ ਤਾਂ। ਹਰ ਕੋਈ ਨਹੀਂ ਖਾ ਸਕਦਾ, ਸਾਡੇ ਵਰਗਾ ਤਾਂ ਨਖਰੇ ਹੀ ਕਰਦਾ ਰਹਿ ਜਾਂਦਾ। ਤੁਹਾਡੇ ਵਰਗੇ ਹੋਣ ਬੱਚੇ।
ਹਾਂਜੀ-ਹਾਂਜੀ, ਬਿਲਕੁਲ ਸਹੀ ਕਹਿ ਰਹੇ ਹੋ ਤੁਸੀਂ।
ਹੂੰ, ਹੋਰ।
ਹਾਂਜੀ, ਵਧੀਆ ਹੋਰ, ਸਭ ਕੁਛ।
ਤੁਹਾਡੇ ਪਲੱਸ ਟੂ ਚ ਕਿੰਨੇ ਪ੍ਰਸੈਂਟ ਆਏ।
ਪਲੱਸ ਟੂ ਏਦੀ ਏ ਫੋਰ ਪਆਇੰਟ ਟੂ ਪਰਸੈਂਟ।
ਅੱਛਾ ਜੀ, ਵਧੀਆ ਨੰਬਰ ਲੈ ਗਏ ਤੁਸੀਂ ਦੇ।
ਹਾਂਜੀ-ਹਾਂਜੀ।
ਹੂੰ ਪੜ੍ਹਨ ਲਿਖਣ 'ਚ ਅਤੇ ਅਕਾਊਂਟ ਕਿੰਨੇ ਸੀ।
ਡਕਾਊਂਟ ਚ ਆਏ ਸੀ, ਸੈਵਨਟੀ ਟੂ।
ਅੱਛਾ ਜੀ, ਵਧੀਆ ਗੱਲ ਮੈਥ ਸੀ ਆ ਇਕਨੋਮਿਕਸ।
ਨਹੀਂ-ਨਹੀਂ, ਮੈਂ ਤੇ ਨਹੀਂ ਸਾਡੇ ਕੋਲ ਲੋਣ ਦਾ।
ਅੱਛਾ-ਅੱਛਾ, ਮੈਂ ਵੀ ਇਕਨੋਮਿਕਸ ਲਿੱਤੀ ਸੀ, ਪਲਸ ਵੰਨ ਚ
ਅੱਛਾ ਜੀ।
ਹੂੰ ਮੈਥ ਨੂੰ ਥੋੜ੍ਹਾ ਔਖਾ ਹੋ ਜਾਂਦਾ, ਕਿਉਂਕਿ ਫੇਰ ਤੁਹਾਨੂੰ ਪਤਾ ਬ ਵੀ ਸਾਡੇ ਵਰਗਾ ਬਾ ਚਾਰ ਅਕਾਊਂਟਸ ਦੀ ਵੀ ਟਿਊਸ਼ਨ ਲਗਾਏਗਾ। ਫਿਰ ਉਹਦੇ ਨਾਲ-ਨਾਲ ਮੈਥ ਵੀ ਥੋੜ੍ਹਾ ਟਫ ਸਬਜੈਕਟ। ਆ। ਜਾਂਦਾ।
ਦੇਖਲੇ ਗ੍ਰੈਜੂਏਸ਼ਨ ਇਸ ਤੇ ਕਰਨਾ ਹੀ ਪਏਗਾ, ਮੈਥ ਚਾਹ ਜੋ ਮਰਜ਼ੀ ਹੋਜੇ।
ਗ੍ਰੈਜੂਏਸ਼ਨ ਕੰਪਲਸਰੀ ਹੈ। ਹੁਣ ਮੈਂ ਪਿੱਛੇ ਸੈਕਿੰਡ ਸੈਮ ਦੇ ਪੇਪਰ ਦਿੱਤੇ, ਫਸਟ ਸੈਮ ਦੇ ਪੇਪਰ ਦਿੰਤੇ। ਦੋਨਾਂ ਚ ਮੈਚ ਸੀ।
ਅੱਛਾ ਜੀ, ਐ ਮੈਂ ਸੁਣ ਨੀ ਜਾਏ। ਸੈਲਫ ਐਡਿਟ ਹੁੰਦਾ, ਚੱਕਰ ਸੈਲਫ 'ਚ ਮੈਥ ਹੁੰਦਾ ਨਹੀਂ।
ਸੈਲਫੀ ਮੈਥ ਸਾਡੇ ਚ ਤਾਂ ਬਈ ਇਹ ਸੀ ਬਈ। ਤੇ ਨਾ ਸਾਡਾ ਮੈਂ ਕਦੇ ਗਿਆ, ਨੀ ਨਾ ਕੋਲੇਜ ਤ ਮੈ ਇਸ ਬਾਰੇ ਬਿਲਕੁਲ ਵੀ ਨੌਲੇਜ ਨੀ ਆ।
ਬਸ ਮੈਨੂੰ ਇੰਨਾ ਕੁ ਪਤਾ ਸੀ, ਵੀ ਇਹ ਮੈਥ ਦਾ ਸਬਜੈਕਟ ਆ ਟੋਪਿਕ ਆ ਵੀ। ਕਰਨਾ ਬਸ, ਮੈਂ ਨਾ ਮੈਮ ਨੂੰ ਪੁੱਛਿਆ ਆ ਨਾ ਮੈਮ ਨੇ ਕਦੀ ਦੱਸਿਆ।
ਸਾਡੇ ਇੱਧਰ ਤਾਂ ਅੱਧਾ ਘੰਟਾ ਵੀ ਆ ਸੜਕਾਂ ਹੀ ਗੈਪ ਹੋ ਗਈਆਂ ਨੇ।
ਅੱਛਾ।
ਛਲਾਂਗਾ ਮਾਰ-ਮਾਰ ਕੇ, ਜਾਣਾ ਪੈਂਦਾ ਦੱਸੋ, ਸੜਕਾਂ ਇੰਨੀ ਟੁੱਟੀਆਂ ਨੇ ਉਹਨੀ ਪਿੱਛੇ ਟੁੱਟੀ ਸੜਕ ਖੱਡੇ ਖੜ੍ਹੇ ਕਰਤੇ ਨੇ, ਰੋਡ ਤੇ ਹੀ।
ਹਮਮ।
ਜਿੱਧਰ ਜਾਏ ਨਾਲੇ ਖੱਪਾ, ਜਿੱਧਰੋਂ ਜਾਏ ਨਾਲੇ ਖੱਪਾ।
ਹਮ-ਹਮ।
ਬੜੀ ਪ੍ਰੇਸ਼ਾਨੀ ਆਉੰਦੀ।
ਹਮ ਸਾਡੇ ਵੀ ਸੜਕਾਂ ਬਣੀਆਂ ਸੀ, ਹੋ ਗਏ ਅੱਠ ਨੌ ਸਾਲ ਹੋ ਗਏ ਸਾਡੇ ਗਲੀ ਦੀ ਸੜਕਾਂ ਬਣੀਆਂ, ਟਾਇਲਾਂ ਜਿਹੀ ਲੱਗੀਆਂ ਹੋਈਆਂ ਉਹ ਪੱਕੀਆਂ।
ਅੱਛਾ, ਜੀ, ਹਾਂਜੀ-ਹਾਂਜੀ, ਸਾਡੇ ਤੇ ਉਦੋਂ। ਬਨੀ ਸੀ, ਜਦੋਂ ਮੈਂ ਨਿਆਣਾ ਹੁੰਦਾ ਸੀ, ਉਹ ਵੀ ਮੈਨੂੰ ਪੱਕਾ ਨਹੀਂ ਪਤਾ, ਮੈਨੂੰ ਤਾਂ ਸੁਣਿਆ ਹੈ ਤੂੰ ਛੋਟ ਟਾ ਹੁੰਦਾ ਸੀ, ਉਦੋ, ਜਦੋਂ ਸੜਕ ਬਨੀ ਸੀ।
ਅੱਛਾ-ਅੱਛਾ, ਨਹੀਂ ਤੁਹਾਡੇ, ਸੜਕਾਂ ਦੀ ਤਾਂ ਕੰਡੀਸ਼ਨ। ਕਾਫੀ ਖ਼ਰਾਬ ਹੈ, ਸਾਰੇ ਟੁੱਟੇ -ਫੁੱਟੀ ਜਗ੍ਹਾ।
ਹਾਂਜੀ, ਐਹੋ ਜਿਹੀ ਹੈਗੀ ਹੈ, ਸੜਕ ਬਣ ਰਹੀ, ਸਾਡੀ ਮਿੱ ਟੀ, ਵਾਲੀ ਬੰਦੇ ਉਹਦੇ ਨਿੱਚੋਂ ਜਾ ਕੇ, ਦੂਸਰੀ ਗਲੀ ਚੋਂ ਜਾ ਰਹੇ, ਸੀਵਰੇਜ ਪੈ ਰਹੇ ਸੀ ਨਾ। ਘੁੰਮ ਕੇ ਚੌਂਕਾ ਚ ਚਲੇ ਜਾ ਰਹੇ ਸੀ, ਸੀਵਰੇਜ ਦੇ ਨੀਚੌਂ ਘੁੰਮ -ਘੁੰਮ ਕੇ।
ਅੱਛਾ -ਅੱਛਾ।
ਇੱਕ ਵਾਰ ਕੁੱਤਾ ਫਸ ਗਿਆ, ਸਾਰਿਆਂ ਨੂੰ ਵੱਢਦਾ ਸੀ, ਉਹਦਾ ਫਿਰ ਜੋ ਪਟਾਸ ਉਤਾਰਿਆ, ਜੋ ਪਟਾਸ ਉਤਾਰਿਆ ਉਹ ਉੱਥੇ ਹੀ ਆਪਣੇ ਪ੍ਰਾਣ ਛੱਡਣ ਵਾਲਾ ਸੀ।
ਹਮ -ਹਮ।
ਹਾਂਜੀ।
ਵੈਸੇ ਤਾਂ, ਬੇਜ਼ੁਬਾਨਾਂ ਨੂੰ ਮਾਰਨਾ ਨਹੀਂ ਚਾਹੀਦਾ, ਪਰ
ਉਹ ਬੜੀ ਪੁਰਾਣੀ ਗੱਲ ਏ, ਹੁਣ ਸਾਰੇ ਕਹਿੰਦੇ ਬੇਜ਼ੁਬਾਨਾਂ ਨੂੰ ਨੀ ਮਾਰਨਾ, ਉਸ ਟਾਈਮ ਤੇ ਬੇਜ਼ੁਬਾਨ ਹੀ ਬੰਦਿਆਂ ਨੂੰ ਖਾ ਜਾਂਦੇ ਸੀ।
ਹਮ।
ਚਲੋ ਵਧੀਆ, ਹੋਰ ਸੁਣਾਓ, ਤੁਸੀਂ ਮੈਂ ਸੁਣਿਆ ਲਾਸਟ ਟਾਈਮ ਭੁੱਚੋ ਸਾਹਿਬ ਗਏ ਸੀ, ਬਠਿੰਡਾ।
ਹਾਂਜੀ, ਮੈਂ ਸੁਣਿਆ ਸੀ, ਪਰ ਸਾਡੇ ਕੋਲੋਂ, ਬਾਬਾ ਜੀ ਦੇ ਬਚਨ ਨੀ ਪੂਰੇ ਹੋਏ, ਜਿਹੜੇ ਮੇਰੇ ਸਾਥੀ ਸੀ ਨਾ ਉਹ ਬਸ ਇਹੋ ਜਿਹੇ ਸੀ, ਸੰਤਾਂ ਦੀ ਨਾ ਕਰ ਦਿੰਦੇ ਨੇ ਉਹ।
ਨਹੀਂ, ਇਹੋ ਜਿਹਾ ਸਾਥ, ਇਹੋ ਜਿਹਾ ਸਾਥ ਕਰਨਾ ਵੀ ਨੀ ਚਾਹੀਦਾ ਨਾ ਫੇਰ ਜਿਹੜਾ ਸੰਤਾਂ ਦਾ, ਕਹਿਣਾ ਨਾ ਮੰਨੇ।
ਉਹ ਵੀ ਬੜੀ ਪਹੁੰਚੀ ਰੂਹ ਹੈ ਸੀ, ਸਾਡੇ ਨਾਲ ਇੱਕ ਵੱਡਾ ਮੁੰਡਾ ਸੀ। ਉਹ ਬੜੀ ਪਹੁੰਚੀ ਰੂਹ ਸੀ, ਉਸਨੇ ਬਾ ਬਾਈੀ ਨਾਲ ਮਨ ਇੱਕ ਗੱਲਾਂ ਕਰ ਲਿੱਤੀ ਸੀ ਬੜੀ ਪੁੱਛੀ ਰੂਹ ਹੈਗੀ ਉਹ ਚ ਨੂਰ ਉਹਨਾਂ ਦੇ ਚਿਹਰੇ, ਤੇ ਇੰਨਾ ਨੂਰ ਹੈ ਯਾਰ, ਇੰਨਾ ਨੂਰ
ਹਮ, ਮੈਂ ਵੀ ਗਿਆ ਸੀ, ਲਾਸਟ ਟਾਈਮ ਮੁੰਡਾ ਸੀ, ਇੱਕ ਹਰਜੀ ਨਾਮ ਦਾ, ਤੇ ਉਹ ਮੈਂ ਕਹਿੰਦਾ, ਸਾਡੇ ਮਤਲਬ ਛੇ ਸੱਤ ਬੱਚੇ ਸੀ, ਮਤਲਬ ਆ ਆਪਾਂ ਚਾਰ, ਪੰਜ ਬੱਚੇ ਦਾ ਆਪਾਂ ਮੈਂ ਕਹਿੰਨਾ, ਪੂਰੇ ਰਾਹ ਬੋਲਦੇ ਗਏ, ਪੂਰੇ ਰਾਹ ਆਪ, ਮਤਲਬ ਜਿੱਥੇ ਵੀ ਗਏ, ਜਿੱਥੇ ਵੀ ਗਏ ਆਪਾਂ ਬੋਲਦੇ ਗਏ ਇੱਕ ਮੁੰਡਾ ਸੀ, ਹਰਜੀ, ਤੇ ਉਹ ਮੈਂ ਕਹਿੰਦਾ ਦਾ, ਉਹ ਚੁੱਪ, ਬਿਲਕੁਲ ਚੁੱਪ, ਮੈਂ ਕਹਿੰਦਾ ਉਹ ਮਨ ਚ ਮੂਲ ਮੰਤਰ ਮੰਤਰ, ਦੇ ਪਾਠ ਹੀ ਕਰੀ ਗਿਆ, ਕਰੀ ਗਿਆ, ਕਰੀ ਗਿਆ। ਕਰੀ ਗਿਆ, ਮੈਂ ਕਿਹਾ, ਯਾਰ ਧੰਨ ਹੈ ਤੂੰ ਮੈਂ ਕਿਹਾ ਚਲੋ, ਸਾਡਾ ਸਫਲਾ ਤਾਂ ਹੋਇਆ ਨੀ, ਸਾਡਾ ਤੇਰੇ ਨਾਲ ਆਉਣਾ ਈ
ਇਕ ਮੇਰੇ ਨਾਲ ਵੀ ਆਇਆ ਸੀ ਮੁੰਡਾ, ਉਹਨੇ ਸੁਖਮਨੀ ਸਾਹਿਬ ਦੇ ਇੰਨੇ ਪਾਠ ਕੀਤੇ ਨਾ। ਓ ਬਾਥਰੂਮ ਜਾਏ ਬ ਬਾਥਰੂਮ ਤੋਂ ਬਾਹਰ ਇੱਕ ਅਸ ਭੜ੍ਹ ਨ ਪਹਿਲੇ ਇੱਕ ਵਾਰੀ ਬਾਥਰੂਮ ਵੀ ਨੀ ਗਿਆ। ਕੇਦਾਂ ਪੂਰਾ ਪਾਠ ਕਰ ਤਾਂ ਬਾਥਰੂਮ ਵਢਾਂਗਾ ਇੰਨਾ ਨਾਮ ਜਪ-ਤਪ ਬਾਥਰੂਮ ਹੋਇਆ ਨਾਂਅ ਕੇ ਆਇਆ ਨਾਂਦੇ ਦੇ ਟੈਮ ਵਾਹਿਗੁਰੂ-ਵਾਹਿਗੁਰੂ ਜੱਪਿਆ ਬਾਥਰੂਮ ਗਿਆ ਕੱਪੜੇ ਲਾਏ ਨੇ ਪਾਣੀ ਪਾਇਆ ਪਿੰਡੇ ਤੇ ਨਾਲੇ ਪਾਇਆ ਗੁਰੂ ਵਾਹਿਗੁਰੂ ਬੋਲਿਆ ਕਰਦੇ ਜਦੋਂ ਪਾਣੀ ਪਾਇਆ ਨਾ ਪਿੰਡੇ ਦੇ ਕਹਿੰਦਾ ਪਿੰਡਾਂ ਸੁੱਚਾ ਨਾਲ ਅੰਦਰ ਈ ਵਾਹਿਗੁਰੂ-ਵਾਹਿਗੁਰੂ-ਵਾਹਿਗੁਰੂ ਬਾਬਾ ਜੀ ਰਾਹ ਨੂੰ ਹੋ ਜ ਇਹਨਾ ਨਾਮ
ਹੂੰ, ਨਈ ਸਾਡੇ ਨਾਲ ਮੁੰਡਾ ਸੀ ਮਾਂ ਨਾ ਓਦਾ ਮੈਂ ਕਹਿੰਦਾ ਤੁਸੀਂ ਮੰਨੋਗੇ ਆਪਾਂ ਦੁਖ ਨਿਵਾਰਨ ਗਏ ਸੀ ਗੁਰਦੁਆਰੇ ਸਾਹਿਬ ਸੁਣਿਆ ਹੋਣਾ ਪਟਿਆਲੇ ਚ ਅਤੇ ਪੰਜਾਬ 'ਚ ਹੈ ਅਤੇ ਉਹ ਉੱਥੇ ਦਾ ਜਿਹੜਾ ਮੇਨ ਗ੍ਰੰਥੀ ਸੀ ਨਾ, ਓ ਵੀ ਓਨਾਂ ਦੇ ਪੈਰ ਫੜਦਾ ਸੀ ਉਹ ਕਹਿੰਦੇ ਇਹ ਤਾਂ ਕੋਈ ਆਪ
ਅੱਛਾ ਜੀ! ਜਿਹੜਾ ਸਾਡੇ ਸੀ ਨਾ ਬਾਬਾ ਸੁਖਦੇਵ ਜੀ ਹਰਾਨ ਹੋ ਗਏ ਸੀ ਕਹਿੰਦਾ ਅੱਠ ਸੌ ਅਠਾਹਠ ਚ ਪੰਜ ਸੌ ਫੰਡ ਆਣਾ ਦੇ ਨਾਮ ਕਰਨੇ ਨੇ ਆਣ ਵਾਲੇ ਅੱਠ ਸੌ ਅਠਾਹਠ ਆਈ ਨਾ ਬਾਬਾ ਜੀ। ਕੋਲ ਉਹਚਾਹਦੇ ਪੰਜ ਸੌ ਸੌ ਅਠਾਹਠ ਇਹਨਾਂ ਨੂੰ ਦੇ ਰਹੇ ਨੇ ਪੂਰਾ ਚੈਲ ਇਹਨਾਂ ਦੇ ਨਾਮ ਕਰਨਾ ਕਹਿੰਦਾ ਨੂਰ ਬੜਾ। ਤਾਲ ਬੜਾ ਲਾਉਂਦੇ ਨੇ ਉਹਨਾਂ ਕੋਲ ਅਕਾਊਂਟਸ ਹੋੋਣੀ ਹੈ ਕਹਿੰਦੇ। ਇਹਦੇ ਜੋ ਸਵਾਲ ਆ ਮੂੰਹ ਜਬਾਨੀ ਕਦੇ ਘਾਟਾ ਪੈ ਹੀ ਨਹੀਂ ਸਕ ਕਹਿੰਦੇ ਸਭ ਤੇਰਾ, ਸਭ ਤੇਰਾ। ਆਪਣੇ ਕੋਲੋਂ ਪੈਸੇ ਭਰੀ ਜਾਂਦੇ ਸੀ ਆਪਣੇ ਕੋਲੋਂ। ਇੱਕ ਮੇਰੇ ਨਾਲ, ਗਿਆ ਇੱਕ ਮੈਂ ਗਿਆ ਸੀ ਨਾ ਜਦੋਂ, ਮੈਂ ਗਿਆ ਸੀ ਨਾ ਮੇਰੇ ਨਾਲ ਇੱਕ ਮੁੰਡਾ ਸੀ। ਉਸਦਾ ਨਾਮ ਅਸੀ ਆਸਾ ਨਾਮ ਪਾਇਆ ਕੁੜਤਾ ਪਾ ਗਿਆ। ਮੁੰਡਾ ਉਸਨੂੰ ਜੋ ਘਸੀਟਿਆ ਸੀ, ਜੋ ਘਸੀਟਿਆ ਉਹ ਕਹਿੰਦਾ ਉਸ ਤੋਂ ਬਾਅਦ ਤੁਸੀਂ ਫੇਰ ਨਾਲ ਨਾਲ ਲੈ ਕੇ ਆਣਾ।
ਅੱਛਾ-ਅੱਛਾ ਹੈ ਨ ਵੈਸੇ, ਇੱਕ ਗੱਲ ਆ ਵੀ ਕਿਸਤੇ ਚੰਗੇ ਪਾਸੇ ਜਾਓ, ਜਾਂ ਕਿਤੇ ਘੁੰਮਣ ਜਾਓ, ਪਰ ਦੋਸਤਾਂ ਚ' ਕਿਸੇ ਦੂਸਰੇ ਦੋਸਤ ਉਸਨ ਜ, ਜਲੀਲ ਨੀ ਕਰੀਦਾ ਹੁੰਦਾ।
ਨਈ ਅਸੀਂ ਨਹੀਂ ਕੀਤਾ। ਉਹ ਪੰਗੇ ਆਪ ਲੈਂਦੇ ਨੇ ਜਦੋਂ, ਬੰਦੇ ਦੀ ਵੱਜ ਜਾਂਦੀ ਨਾ ਫਿਰ ਰੋਂਦੇ ਨੇ। ਪਹਿਲੇ ਛੇੜਦੇ ਨੇ। ਉਹ ਇਸ ਹਾਂਜੀ-ਹਾਂਜੀ ਹਿਸ-ਹਿਸਾਬ ਤਾਂ ਹੀ ਹੈ ਪੈਂਦਾ। ਜੇ ਮਧੂਮੱਖ ਦਾ ਛੱਤਾ ਲੱਗਿਆ ਪਿਆ। ਅਸੀਂ ਉਸਨੂੰ ਰੋੜਾ ਮਾਰਾਂਗੇ ਤਾਂ ਹੀ ਸਾਨੂੰ ਵਾਡੇ ਗੀ। ਜਦੋਂ ਉਹ ਵੱਢ ਜਾਂਦੀ ਤੇ ਬੰਦੇ ਕਲ ਹਾਏ ਮਾਰ ਛਡਿਆ, ਮਾਰ ਛੱਡਿਆ, ਮਾਰ ਛੱਡਿਆਂ। ਪਹਿਲਾਂ ਉਸਨੂੰ ਛੇੜਨਗੇ। ਜਿੰਂਦੀਆਂ ਨੇ ਮਰੀ ਹੋਈਆਂ ਨੇ।
ਹੂੰ, ਹੂੰ ਬਿਲਕੁਲ- ਬਿਲਕੁਲ ਸਹੀ ਗੱਲ।
ਪੂਰੀ ਤਸੱਲੀ ਕਰਨ ਗੇ। ਪਹਿਲੇ ਚਾਰ-ਪੰਜ ਬੱਚੇ ਓਨਾਂ ਦੇ ਮਾਰਨਗੇ, ਫੇਰ ਉਹ ਛੱਡਣੀਆਂ ਉਹਨਾਂ ਦੀਆਂ ਮਾਵਾਂ।
ਹਾਂ-ਹਾਂ।
ਪਤਾ ਪੂਰਾ ਲਊ ਚੂਸ ਲੈ ਗੀ ਜਿੰਨੇ-ਜਿੰਨੇ ਮਾਰਿਆ।
ਹੂੰ, ਹੂੰ ਬਿਲਕੁਲ ਸਹੀ ਗੱਲ ਆ। ਕਿਸੇ ਨਾਲ ਯਾਰ ਪੰਗਾ ਲਾਵਗੇ ਤੇ ਫੇਰ ਉਹ ਅਗਲਾ ਛੱਡੇਗਾ। ਥੋੜੀ ਹੈ ਵੀ। ਜੇ ਗੱਲ ਨਹੀਂ-ਨਹੀਂ ਆਹ ਮੈਂ ਕਹਿ ਰਿਹਾ ਸੀ ਬਈ ਕੀ ਕਹਿੰਦੇ ਨੇ। ਚਲੋ ਠੀਕ ਆ, ਵੀਰ ਜੀ ਫੇਰ ਹੈਂ।
ਠੀਕ ਆ ਜੀ।
ਠੀਕ ਹੈ। ਸਾਸਰੀ